ਹੈਲੋ? ਹੈਲੋ?
ਹੈਲੋ?
ਸਤਿ ਸ੍ਰੀ ਅਕਾਲ ਜੀ।
ਵੀਰ ਜੀ, ਕੀ ਹਾਲ-ਚਾਲ ਹੈ?
ਕੀ ਹਾਲ-ਚਾਲ ਜੀ? ਵਧੀਆ ਜੀ ਵਧੀਆ।
ਬਹੁਤ ਵਧੀਆ ਜੀ, ਆਪਣਾ ਵੀ ਬਹੁਤ
ਹਾਂਜੀ, ਅੱਛੀ ਗੱਲ- ਅੱਛੀ ਗੱਲ, ਵਧੀਆ ਹੀ ਚਾਹੀਦਾ, ਹੋਰ ਕੀ ਕਰ ਰਹੇ ਸੀ ਜੀ?
ਹਾਂਜੀ- ਹਾਂਜੀ, ਅੱਜ ਆਪਾਂ ਗੱਲ ਕਰਦੇ ਹਾਂ ਜੀ ਫੂਡ 'ਤੇ। ਫੂਡ ਦੇ ਬਾਰੇ ਤੁਹਾਡਾ ਕੀ ਵਿਚਾਰ ਐ?
ਹਾਂਜੀ, ਫੂਡ
ਜਿਹੜੇ ਐ।
ਹਾਂਜੀ?
ਮੈਂ ਕਿਹਾ ਜਿਹੜੇ ਅੱਜ-ਕੱਲ੍ਹ ਫਾਸਟ ਫੂਡ ਚੱਲਦੇ ਪਏ ਨੇ, ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਐ?
ਫਾਸਟ ਫੂਡ ਵੈਸੇ ਤਾਂ ਖਾਣੇ ਨੀ ਚਾਹੀਦੇ, ਸਾਨੂੰ ਨਾ
ਹਾਂਜੀ।
ਹੂੰ
ਦੇਖੋ ਜੀ ਮੇਰਾ ਵਿਚਾਰ ਤਾਂ ਇਹ ਹੈ ਕਿ ਜਿਹੜੇ ਫਾਸਟ ਫੂਡ ਹੈਗੇ ਆ ਇਹ ਬਾਹਰ ਤਾਂ ਬਿਲਕੁਲ ਵੀ ਨੀ ਖਾਣੇ ਚਾਹੀਦੇ ਸਪੈਸ਼ਲ ਕੀ ਇਹਨਾਂ ਦਿਨਾਂ ਵਿੱਚ ਆਹ ਗਰਮੀਆਂ ਦੇ ਵਿੱਚ ਐਡੀ ਗਰਮੀ ਪੈਂਦੀ ਆ, ਉਹੀ ਹੱ ਥਾਂ ਦੇ ਨਾਲ ਸਾਰੇ ਗੰਦੇ ਹੱਥ ਪਸੀਨੇ ਵਾਲੇ, ਵਿੱਚ ਹੀ ਉਸੇ ਹੱਥਾਂ ਨਾਲ ਬਣਾਏ ਜਾਂਦੇ ਨੇ। ਫੇਰ ਉਸੇ ਹੱਥਾਂ ਨਾ ਉਹੀ ਗੰਦੇ ਤੇਲ ਵਿੱਚ ਫਰਾਈ ਕਰਦੇ ਨੇ, ਜਿਸਦੇ ਨਾਲ ਤੇਲ ਬੋਹਤ ਕਾਲਾ ਹੋ ਜਾਂਦਾ ਹੈ ਤੇ ਉਹ ਤੇਲ ਖਾਣ ਵਾਲਾ ਨਈ ਰਹਿ ਜਾਂਦਾ ਬਟ ਅਗਲੇ ਚਾਰ ਪੈਸੇ ਦੇ ਲਾਲਚ ਦੇ ਵਿੱਚ ਉਹੀ ਤੇਲ ਨੂੰ ਬਾਰ
ਬਾਰ
ਹਾਂਜੀ ਉਹ ਗੱਲ ਤਾਂ ਬਿਲਕੁਲ ਸਹੀ ਹੈ ਤੁਹਾਡੀ ਵੈਸ ਇਹ ਸਾਨੂੰ ਸਿਹਤ ਦੇ ਲਈ ਵੀ ਨੁਕਸਾਨ ਹੈ ਨਾ ਮੈਦਾ ਹੀ ਤਾਂ ਹੈਗਾ ਬਿਲਕੁਲ ਇਹ ਖਾਣਾ ਨੀ ਚਾਹੀਦਾ ਸਾਨੂੰ।
ਉਹੀ ਗੰਦਾ ਤੇਲ ਖਾ ਕੇ ਫੇਰ ਬੀਮਾਰ ਹੋ ਜਾਂਦੇ ਨੇ ਤੇ ਉਹੀ ਪੈਸਾ ਖਾਣ ਵਿੱ ਚ ਵੀ ਦਿਓ ਤੇ ਫਿਰ ਪੈਸੇ ਦਵਾ ਡਾਕਟਰ ਨੂੰ ਵੀ ਦਿਓ। ਤੇ ਇਹਦੇ ਵਿੱਚ ਨੁਕਸਾਨ ਕਿਦਾ ਹੈ ਇਹੀ ਬੰਦੇ ਦਾ ਨੁਕਸਾਨ ਹੈ। ਸ਼ਰੀਰ ਦਾ ਵੀ ਨੁਕਸਾਨ ਹੈ ਤੇ ਪੈਸੇ ਦਾ ਵੀ ਵੇਸਟੇਜ ਹੈਗੀ ਹੈ।
ਬਿਲਕੁਲ ਜੀ ਬਿਲਕੁਲ। ਸਹੀ ਗੱਲ ਹੈ ਜੀ ਬੋਹਤ ਚੀਜ਼ਾਂ ਨੇ ਹੋਰ ਖਾਣ ਦੇ ਲਾਇਕ ਬੋਹਤ ਚੀਜ਼ਾਂ ਨੇ ਫਲ-ਫਰੂਟ ਹੈਗੇ ਨੇ। ਬੋਹਤ ਚੀਜ਼ਾਂ ਨੇ ਲੇਕਿਨ ਲੋਕ ਅੱਜ-ਕੱਲ੍ਹ ਕੀ ਹੁੰਦਾ ਜੇ, ਇਹੀ ਪਸੰਦ ਚੀਜ਼ ਕਰਦੇ ਨੇ। ਹਾਂਜੀ, ਬੋਹਤ ਫਿੱਟ ਰਹੇਗਾ ਲੇਕਿਨ ਅੱਜ-ਕੱਲ੍ਹ ਦੇ ਲੋਕ ਹੈਗੇ ਨੇ ਜਿਹੜੇ ਚੀਜ਼ ਹੀ ਇਹੀ ਮੰਗਦੇ ਨੇ ਨਾ ਅੱਜ-ਕੱਲ੍ਹ ਹਰ ਬੰਦੇ ਨੂੰ ਇਹੀ ਚੀਜ਼ ਚਾਹੀਦੀ ਏ।
ਹਾਂਜੀ-ਹਾਂਜੀ ਪਰ ਦੇਖੋ ਜੀ ਉਹ ਅੱਜ-ਕੱਲ ਹੈਲਥ ਕੋਸ਼ੀਅਨ ਤੇ ਕੋਈ ਰਿਹਾ ਹੀ ਨੀ ਜੀ, ਸਾਰਿਆਂ ਨੂੰ ਸਵਾਦ ਕਿਦੇ ਚ ਮਿਲਦਾ ਆਹੀ, ਫਾਸਟ ਫੂਡਾ ਵਿੱਚ ਸਵਾਦ ਮਿਲਦਾ। ਕੋਈ ਫਰੂਟ ਨੀ ਖਾਂਦਾ, ਕੋਈ ਸੈਰ ਨੀ ਕਰਦਾ, ਕੋਈ ਵਧੀਆ ਘਰ ਦਾ ਖਾਣਾ ਪਸੰਦ ਨੀ ਕਰਦਾ, ਸਭ ਨੂੰ ਜੀ ਬਾਰ ਦਾ ਸਵਾਦ ਲੱਗਾ ਹੋਇਆ।
ਹਾਂਜੀ-ਹਾਂਜੀ, ਇਹਨਾਂ ਨੇ ਸਾਡੇ ਅੰਦਰ ਦੀ ਮਸ਼ ਖ਼ਰਾਬ ਕਰਤੀ ਨਾ ਉਸੀ ਕਰਕੇ ਅਸੀਂ ਖਾਵਾਂਗੇ ਵੀ ਐਸੀ ਖਾ ਇਹੀ ਚੀਜ਼ ਖਾਣ ਤੇ ਦਿਲ ਕਰੇਗਾ ਰੋ ਟੀ ਖਾਣ ਤੇ ਮਨ ਵੀ ਨੀ ਕਰਦਾ ਨਾ। ਰੋਟੀ ਆਜੇ ਤੇ ਪਰੇ ਕਰ ਦਾਂਗੇ ਫਾਸਟ ਫੂਡ ਆਜੇ ਤੇ ਅਸੀਂ ਬੋਲੀ ਪਾ ਦਾਂਗੇ ਬੀ ਹਾਂਜੀ ਫਾਸਟ ਫੂਡ ਖਾ ਲਾ ਗੇ ਜੀ।
ਅਸੀਂ ਜਿਹੜਾ ਬਾਰ ਦਾ ਫੂਡ ਖਾਨੇ ਆ ਉਹ ਫੂਡ ਖਾ ਕੇ ਸ਼ਰੀਰ ਕਿੰਨਾ ਖ਼ਰਾਬ ਹੋਣ ਡਿਆ, ਸਾਡੇ ਕਪੈਸਿਟੀ ਬੋਹਤ ਘੱਟ ਗਈ, ਸਾਡੇ ਕੋਲ ਕੰਮ ਹੀ ਨੀ ਹੁੰਦਾ ਪਿਆ ਜਲਦੀ ਥੱਕ ਜਾਨੇ ਆ ਸ਼ਰੀਰ ਦੇ ਨਾਲ ਜਿਹੜਾ ਅੰਦਰਲੇ ਸਾਡੇ ਬੋਡੀ ਪਾਰਟਸ ਨੇ ਉਹ ਸਹੀ ਤਰੀਕੇ ਨਾਲ ਕੰਮ ਹੀ ਨੀ ਕਰਦੇ ਪਏ।
ਹਾਂਜੀ-ਹਾਂਜੀ
ਹਾਂਜੀ-ਹਾਂਜੀ ਠੀਕ ਹੈ ਨੀ ਦੇਖੋ ਫੂਡ ਦੇ ਵੀ ਦੋ ਤਰੀਕੇ ਨੇ ਹਰ ਪਹਿਲੂ ਦੋ-ਦੋ ਸਿੱ ਹੁੰਦੇ ਨੇ ਦੇਖੋ ਵਧੀਆ ਫੂਡ ਵੀ ਹੈ ਤੇ ਘਟਿਆ ਫੂਡ ਵੀ ਹੈ ਪਰ ਜਿਹੜਾ ਇਨਸਾਨ ਉਹ ਕਿਹਦੇ ਵੱਲ ਹੁੰਦਾ ਘਟੀਆ ਫੂਡ ਵੱਲ ਵਧੀਆ ਫੂਡ ਘਰ ਦਾ ਬਣਿਆ ਮੰਮੀ ਦੇ ਹੱਥ ਦਾਲ, ਚਾਵਲ ਹੈਲਦੀ ਰੋਟੀ ਸੈਲਡ ਘਰ ਦੀ ਇੰਨੀ ਹੈਲਦੀ ਚੀਜ਼ਾਂ ਨੇ ਪਰ ਅਗਲੀ ਉਹ ਨੀ ਖਾਂਦੇ ਨੇ।
ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਅਸ ਵਰ ਉਹ ਉਹ ਦੂਸਰੀ ਚੀਜ਼ਾਂ ਨੂੰ ਜ਼ਿਆਦਾ ਕਰਦੇ ਨੇ ਬਾਜ਼ਾਰ ਦੀਆਂ ਚੀਜ਼ਾਂ ਅੱਜ ਤ ਅੱਜ ਕੱਲ੍ਹ ਤਾਂ ਔਨਲਾਈਨ ਆਉਣ ਲੱਗਿਆ ਸਮਾਨ ਉਸਨੇ ਸਾਰਾ ਕੰਮ ਖ਼ਰਾਬ ਕੀਤਾ ਹੋਇਆ।
ਹਾਂਜੀ।
ਜੋ ਚੀਜ਼ ਖਾਣੀ ਹੁੰਦੀ ਹੈ ਔਨਲਾਈਨ ਬੰਦੇ ਮੰਗਾ ਲੈਂਦੇ ਘਰ ਹੀ ਪਹੁੰਚ ਜਾਂਦਾ ਸਭ ਕੁਛ
ਸਾਡਾ ਮਨ ਜਿਹੜਾ ਦਿਲ ਕਰਦਾ ਕੋਈ ਚੀਜ਼ ਖਾਣ ਨੂੰ ਉਹ ਅਸੀਂ ਕਹਿੰਦੇ ਕਿ ਦੋ ਮਿੰਟਾਂ ਚ ਚ ਆ ਜਾਵੇ ਪਰ ਜਿਹੜੀ ਚੀਜ਼ ਘਰ ਬਣ ਉਹਨੂੰ ਬਣਾਉਣ ਚ ਥੋੜਾ ਟਾਈਮ ਲੱਗਦਾ ਸਫਾਈ ਨਾਲ ਬੰਦਾ ਸਫਾਈ ਨਾਲ ਬਣਦਾ। ਪਰ ਜਿਹੜਾ ਬਾਹਰੋਂ ਆਦਾ ਗੰਦ ਮਨ ਦੋ ਮਿੰਟਾਂ ਦੇ ਵਿੱਚ ਉਹ ਖਾ ਕੇ ਕੁਛ ਨੇ ਕਿਉਂਕਿ ਪੇਸ਼ੈਂਸ
ਘਰ ਪਹੁੰਚ ਜਾਂਦਾ ਬਿਲਕੁਲ ਸਹੀ ਹਾਂਜੀ ਹਾਂਜੀ ਹਾਂਜੀ ਸਾਰੀ ਗੱਲ ਹੋਈ ਹੈ ਨਾ
ਪੇਸ਼ੈਂਸ ਵੀ ਹੈ ਨੀ ਗਾ ਹੁਣ ਮੰਮੀ ਨੇ ਬਣਾਣਾ ਉਹਨੂੰ ਕੱਟਣਾ ਧੋਣਾ ਟਹਿਤ ਲੱਗਦਾ ਹੀ ਹੈ ਪਰ ਨਹੀਂ ਅਗਲੇ ਕਹਿੰਦੇ ਸਾਨੂੰ ਫਟਾਫਟ ਦਿਓ ਜੀ ਫਟਾਫਟ ਦਿਓ
ਹਾਂਜੀ, ਹਾਂਜੀ ਸਹੀ ਗੱਲ ਹੈ।
ਹੁਣ ਅੱਜ ਦੇ ਜਿਹੜੇ ਛੋਟੇ, ਛੋਟੇ ਬੱਚੇ ਨੇ ਸਾਡੇ ਜਿਹੜੇ ਨਿੱਕੇ, ਨਿੱਕੇ ਬੱਚੇ ਨੇ ਚਾਕਲੇਟ ਖਾਂਦੇ ਨੇ ਫਾਸਟ ਫੂਡ ਖਾਂਦੇ ਨੇ ਬਰਗਰ ਪੀਜ਼ਾ ਖਾਂਦੇ ਨੇ ਇਹਨਾਂ ਨੂੰ ਪਰੌਂਠੀ ਦਿਓਦੀ ਸਵਾਦ ਨਹੀਂ ਆਉਂਦਾ ਫਿਰ ਰੀਜ਼ਨ ਇਹਨਾਂ ਨੂੰ ਬਹੁਤ ਛੇਤੀ ਐਨਕਾਂ ਲੱਗਦੀਆਂ ਨੇ ਵੀਕ ਰਹਿ ਜਾਂਦੇ ਨੇ ਬੱਚੇ ਸਟੈਮੀਨਾ ਨਹੀਂ ਹੁੰਦਾ ਬੱਚੇ ਦਾ ਇਹ ਫੂਡ ਦੇ ਨਾਲ ਨੁਕਸਾਨ ਬਹੁਤ ਹੋ ਰਿਹਾ ਵਾ
ਬਹੁਤ ਨੁਕਸਾਨ ਹੋ ਰਿਹਾ ਜੀ ਬਹੁਤ।
ਜੇ ਐਜ਼ ਏ ਪੇਰੈਂਟਸ ਅਸੀਂ ਆਪਣੇ ਬੱਚਿਆਂ ਦੀ ਕੇਅਰ ਨਾ ਕਰਾਂਗੇ ਤਾਂ ਬਾਅਦ 'ਚ ਜਾ ਕੇ ਉਹਨਾਂ ਨੂੰ ਕਿੱਡੀ ਮੁਸ਼ਕਿਲ ਹੋਏਗੀ।
ਨਹੀਂ ਪੇਰੈਂਟਸ ਖੁਦ ਵੀ ਇਹੀ ਚੀਜ਼ਾਂ ਮਤਲਬ ਕਿ ਆਪਣੇ ਆਪ। ਕੰਮ ਤੋਂ ਬਚਣ ਵਾਸਤੇ ਵੀ ਕਰਦੇ ਨੇ ਨਾ ਕਈ ਹੁੰਦੇ ਨੇ ਐਸੇ ਹਰ ਕੋਈ ਨੀ ਕੋਈ ਹੁੰਦੇ ਨੇ ਕੋਈ ਦੋ ਚਾਰ ਹੁੰਦੇ ਨੇ ਹਾਂਜੀ ਹਾਂਜੀ। ਬਾਹਰ ਔਡਰ ਕਰ ਦਿਓ ਹਾਂਜੀ ਸਹੀ ਗੱਲ ਹੈ ਜੀ। ਲੇਕਿਨ ਉਸ ਚੀਜ਼ ਦਾ ਨੁਕਸਾਨ ਬਹੁਤ ਜ਼ਿਆਦਾ ਹੈ ਹਨਾ ਹੁ ਥੋੜੇ ਟਾਈਮ ਬਾਅਦ ਪਤਾ ਲੱਗਦਾ ਨੁਕਸਾਨ ਦਾ
ਹਮ ਉਹੀ ਤਾਂ ਗੱਲ ਹੈ ਨਾ ਦੇਖੋ? ਹੁਣ ਅੱਜ ਕੱਲ੍ਹ ਦੇ ਨਿੱਕੇ ਨਿੱਕੇ ਬੱਚਿਆਂ ਨੂੰ ਕਿ ਸਕਰੀਨ ਦਿੱਤੀ ਹੋਈ ਹੈ। ਆਊਟਡੋਰ ਗੇਮ ਦਾ ਵੈਲਿਊ ਨਹੀਂ ਪਤਾਨਾਂ ਨੂੰ ਉਹਨਾਂ ਨੂੰ ਬਸ ਫੂਨ ਦੇ ਦੋ ਤੇ ਸਕਰੀਨ ਦੇ ਦੋ ਬਸ ਉਹ ਇਹਨੂੰ ਇੰਜੋਏ ਕਰ ਜਾਂਦੇ ਨੇ। ਸੋਚਦੇ ਨੇ ਕਿ ਇਹਥ ਤੋਂ ਵਧੇਰੇ ਚੀਜ਼ ਤਾਂ ਕੋਈ ਹੈ ਹੀ ਨਹੀਂ ਜਦਕਿ ਆਊਟਡੋਰ ਗੇਮ ਦੀ ਐਕਟੀਵਿਟੀ ਦਾ ਆਪਣੀ ਬੋਡੀ ਲਈ ਬਹੁਤ ਬੈਨੀਫਿਟ ਹੈ।
ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਬੱਚੇ ਫੋਨ ਤੇ ਹੀ ਸਾਰੀ ਗੇਮ ਗੂਮ ਹਰ ਕੋਛ ਚ ਚੀਜ਼ ਫੋਨ ਉ ਆਉਂਦਾ ਹੈ ਸਭ ਕੁੱਛ ਉਹ ਦੇਖਦੇ ਨੇ
ਉਹੀ ਨਾ ਕਹਿੰਦੇ ਸਾਨੂੰ ਏਸੀ ਵਾਲਾ ਰੂਮ ਦੇ ਦੋ ਤੇ ਸਕਰੀਨ ਦੇ ਦੋ ਅਤੇ ਫੂਡ ਦੇ ਦੋ ਬਸ ਫੂਡ ਨਾਲ ਨਾਲ ਖਾਈ ਜਾਈਏ ਅਤੇ ਨਾਲ ਨਾਲ ਟੀ ਵੀ ਦੇਖੀ ਜਾਈਏ ਬਸ
ਹਾਂਜੀ ਹਾਂਜੀ ਨਾਲੇ ਅੱਜ ਕੱਲ੍ਹ ਉਹ ਮੋਲ ਵੀ ਨਹੀਂ ਰਿਹਾਣਾ ਮੋਲ ਵੀ ਬਹੁਤ ਬਦਲ ਗਿਆ ਰਿਹਾ।
ਹਾਂ ਮਾਹੌਲ ਤਾਂ ਬਦਲ ਗਿਆ ਅੱਜ ਕੱਲ੍ਹ ਜਿਹੜੇ ਅਡਵਾਂਸ ਪੇਰੈਂਟਸ ਨੇ ਮੰਮੀਆਂ ਨੇ ਉਹ ਉਹੀ ਨਹੀਂ ਕੁਝ ਬਣਾ ਕੇ ਰਹਿ ਜਾਂਣਾ ਉਹਨਾਂ ਕੁਛ ਆਉਂਦਾ ਹੀ ਨਹੀਂ ਉਹਨਾਂ ਨੂੰ ਆਪ ਨੂੰ ਫੋਨ ਚਾਹੀਦਾ ਵੀ। ਓ ਬਣਾਣੀੀਆਂ ਵਾ ਪੋਸਟ ਕਰਨੀਆਂ ਵਾ ਇਹਨਾਂ ਕੰਮਾਂ ਤੋਂ ਫੁਰਸਤ ਮਿਲੇਗੀ ਆਪਣੇ ਬੱਚੇ ਨੂੰ ਕੁਛ ਬਣਾਉਣਗੇ ਫੂਡ ਕੋਈ ਵਧੀਆ ਫੂਡ
ਸਹੀ ਗੱਲ ਹੈ ਜੀ ਸਹੀ ਗੱਲ ਹੈ ਬਿਲਕੁਲ ਤੁਹਾਡੀ। ਹਾਂਜੀ।
ਓਈ ਫੂਡ ਖਾ ਕੇ ਬੱਚੇ ਬਿਮਾਰ ਹੁੰਦੇ ਈਵਨ ਕਿ, ਹਾਂਜੀ ਮੈਂ ਤਾਂ ਕੁਕਿੰਗ ਦਾ ਕੋਰਸ ਕੀ ਤਾ ਹੋਇਆ ਮੈਂ ਤਾਂ ਸਾਰਾ ਫੂਡ ਆਪਣੇ ਘਰੇ ਈ ਬਨਾਨੀ ਆਂ ਆਪਣੇ ਹਸਬੈਂਡ ਲਈ, ਆਪਣੇ ਬੱਚੇ ਦੇ ਲਈ, ਆਪ ਈ ਬਣਾਨੀ ਆ।
ਹਾਂ ਮਤਲਬ, ਫਾਸਟ ਫੂਡ ਦਾ ਵੀ ਕੁਸ਼ ਖਾਣ ਦਾ ਮਨ ਹੋਏ ਤੇ ਉਹ ਵੀ ਘਰ ਬਣਾ ਲਿਆ ਆਪਣੇ ਹੱਥੀ ਬਣਾ ਲਿਆ ਸਾਫ਼-ਸੁਥਰਾ।
ਬਿਲਕੁਲ, ਐਕਸਟਰਾ ਵੈਜਿਸ ਪਾ ਕੇ ਬਣਾਨੀ ਆਂ। ਕੋਈ ਨੁਕਸਾਨ ਨੀ ਆ ਆਪਾ ਦੇਸੀ ਘਿਓ ਵਰਤਦੇ ਆਂ, ਮਤਲਬ ਐਕਸਟਰਾ ਵੈਜਿਸ ਪਾਨੇ ਆ ਸੈਂਡਵਿਚ ਨਊਡਲਸ, ਬਰਗਰ ਅਸੀਂ ਘਰੇ ਈ ਬਣਾਨੇ ਆ ਸਾਰਾ ਕੁਛ।
ਹਾਂ ਓਹੀ ਚੀਜ਼ ਬਜ਼ਾਰੋਂ ਮਿਲਣੀ ਏ ਓਹੀ ਬਜ਼ਾਰੋਂ ਚੀਜ਼ ਮਿਲਣੀ ਏ ਗੰਦੇ ਤੇਲ ਦੀ ਗੰਦੇ ਤੇਲ ਵਿਚ ਫਰਾਈ ਹੋਈ-ਹੋਈ, ਗੰਦੇ ਗੰਦੇ ਹੱਥ ਲੱਗੇ ਓਈ ਆਪਣੇ ਹੱਥ ਨਾਲ ਬਣੇ ਗੀ, ਬੋਹਤ ਫੈਦਾ ਹੈਗਾ ਨਾ ਓਸ ਚੀਜ਼ ਦਾ।
ਹਾਂ, ਦੇਖੋ ਅਸੀਂ ਘਰ ਆਪਾਂ ਰੋਟੀ ਖਾਨੇ ਆਂ, ਘਰੇ ਆਪਾਂ ਰੋਟੀ ਖਾਨੇ ਆਂ। ਫੂਡ ਖਾਣ ਤੋਂ ਪੈਲਾਂ ਅਸੀਂ ਪੈਲਾਂ ਹੈਂਡ-ਵੋਸ਼ ਕਰਦੇ ਆਂ, ਓਥੇ ਗੰਦੇ-ਮੰਦੇ ਬਾਈਕ ਨਾਲ ਸਟਾ ਸਟਾਟ ਕਰੋ ਗੰਦੇ ਸ ਚੀਜ਼ਾਂ ਨੂੰ ਟੱਚ ਕਰੋ ਫੇਰ ਓਸੇ ਹੱਥ ਦੇ ਨਾਲ ਖਾਓ ਕਿੰਨੇ ਜ ਜਰਮਸ ਹੁੰਦੇ ਨੇ ਅੰਦਰ ਜਾਂਦੇ ਨੇ ਇਨਟੇਕ ਹੋ ਕੇ ਫਿਰ, ਮਤਲਬ ਕਿੰਨੀ ਬੇਮਾਰੀਆਂ ਦਾ ਘਰ ਬਨਦੇ ਨੇ ਓਹ।
ਉਸ ਨਾਲ ਬਿਮਾਰੀਆਂ ਬਣਦੀਆਂ ਸਈ ਗੱਲ ਐ ਬਿਲਕੁਲ ਜੀ ਤੁਆਡੀ।
ਹਾਂ, ਏਸ ਕਰਕੇ ਮੈਂ ਤੇ ਆਪਣੇ ਫੈਮਿਲੀ ਨੂੰ ਬਾਰ ਦਾ ਫੂਡ ਬੋਤ ਓਵੋਇਡ ਕਰਦੀ ਆਂ। ਕਿ ਤੁਸੀਂ ਜੋ ਖਾਨਾ ਘਰੇ ਖਾਓ, ਅ ਅੱਛੇ ਫੂਡ ਵੀ ਹੈਗੇ ਆ ਲਾਈਕ ਫਰੂਟਸ ਖਾ ਲੋ।
ਹਾਂ ਏਦਾਂ ਦਾ ਈ, ਹਰ ਇੱਕ ਨੂੰ ਨਾ ਤੁਆਡੇ ਜਿਵੇਂ ਸੋਚਣਾ ਚਾਈਦਾ ਨਾ, ਲੇਕਿਨ, ਕੋਈ ਹੁੰਦੇ ਨੇ
ਅੱਜ-ਕੱਲ ਪ੍ਰੋਟੀਨ ਤਾਂ ਜਾਂਦਾ ਈ ਨਈ ਪਿਆ ਬੋਡੀ ਦੇ ਅੰਦਰ ਜੇ ਪ੍ਰੋ ਟੀਨ ਜਾਏਗਾ ਤਾਂ ਆਪਣਾ ਸ਼ਰ ਤੁਆਡਾ ਸ਼ਰੀਰ ਪ੍ਰੋਪਰਲੀ ਵਰਕ ਕਰੇਗਾ।
ਪਨੀਰ ਲੈ ਲੋ, ਦਈਂ ਲੈ ਲੋ ਸਬ ਚੀਜ਼ ਚ ਮਿਲਾਵਟ ਹੁੰ ਹੋ ਰਈ। ਐ, ਹਾਂਜੀ, ਕੀ ਬੰਦਾ ਖਾਏਗਾ ਹੁਣ ਏਹ ਦੱਸੋ? ਦੁੱਦ ਚ ਕਿੰਨੀ ਮਿਲਾਵਟ ਹੋ ਗੀ ਪਨੀਰ, ਦਹੀਂ-ਦੂਹੀਂ ਵਗੈਰਾ ਪੈਲੇ ਤੇ ਲੋਕ ਖਾਂਦੇ ਸੀ। ਪੈਲੇ ਘਰ ਦੇ ਹੁੰਦੇ ਸੀ ਲੋਕਾਂ ਦੇ ਘਰ ਮੱਝਾਂ, ਗਾਵਾਂ ਹੁੰਦੀਆਂ ਸੀ, ਓ ਤਾਂ ਵਦੀਆ ਸੀ, ਹੁਣ ਡੇਅਰੀਆਂ ਤੇ ਮਤਲਬ ਹਰ ਚੀਜ਼ ਈ ਮਿਲਾਵਟ ਹੈਗੀ ਐ। ਏਸ ਚੱਕਰ ਵੀ ਐ ਨਾ ਥੋਡਾ।
ਹੁਣ ਅਸੀਂ ਬਾਰ ਦਾ ਪਨੀਰ ਖਾਨੇ ਆਂ। ਠੀਕ ਐ ਪਨੀਰ ਕਿੰਨਾ ਨਕਲੀ ਕਿੰਨਾ ਗੰਦਾ ਪਨੀਰ ਐ, ਹੁਨ ਓਹੀ ਪਨੀਰ ਕੋਈ ਮੈਂਗਾ ਦੇ ਦੇ ਰਿਆ ਤੇ ਕੋਈ ਸਸਤਾ ਦੇ ਰਿਆ ਤੁਸੀਂ ਆਪ ਸੋ ਚੋ ਬਾਰਲੇ ਫੂਡ ਦੇ ਵਿੱਚ ਪਨੀਰ ਸਸਤਾ ਕਿੱਦਾਂ ਮਿਲ ਜੇਗਾ। ਕਿੱਦਾਂ ਸਸਤਾ ਮਿਲ ਜੇਗਾ, ਜਦੋਂ ਚੀਜ਼ ਈ ਮੈਂਗੀ ਐ।
ਹਾਂਜੀ।
ਜੇ ਕੋਈ ਸਸ ਚ ਮਿਲਾਵਟ ਈ ਤਾਂ ਹੈ।
ਬਿਲਕੁਲ ਜੀ ਬਿਲਕੁਲ, ਮਿਲਾਵਟ ਹੈ ਤਾਂ ਈ ਸਸਤਾ ਦੇ ਰਏ ਨੇ।
ਅਸੀਂ ਓਥੇ ਬੈਅ ਕੇ ਬੜੇ ਚਾਵਾਂ ਨਾ ਖਾ ਤੇ ਲੈਨੇ ਆ ਬੜਾ ਸਵਾਦ ਐ, ਬੜਾ ਟੇਸਟੀ ਏ, ਫੂਡ ਬੜਾ ਟੇਸਟੀ ਏ। ਪਰ ਜਦੋਂ ਘਰ ਆਨੇ ਆਂ ਸਾਡੀ ਸੇਤ ਖਰਾਬ ਹੋ ਜੰਦੀ ਏ, ਕੀ ਫੈਦਾ ਏਸ ਚੀਜ਼ ਨੂੰ ਖਾਣ ਦਾ, ਥੋੜਾ ਵੇਟ ਕਰੋ ਥੋੜਾ ਪੇਸ਼ੈਂਸ ਦੇ ਨਾਲ ਜੇੜਾ ਘਰ ਬਣੇਆ ਖਾ ਕੇ ਬੰਦਾ ਪੂਰਾ ਫਿਟ ਰੈਂਦਾ ਏ।
ਹਾਂਜੀ-ਹਾਂਜੀ, ਬੋਤ ਜ਼ਰੂਰੀ ਹੈਗਾ ਜੀ ਓ ਚੀਜ਼ ਨਾ
ਘਰ ਤੁਸੀਂ ਫਟਾਫਟ ਦਾਲ-ਚਾਵਲ ਬਣਾ ਲੋ ਦੇਸੀ ਘਿਓ ਪਾ ਲੋ ਵਿੱਚ ਕਿੰਨਾ ਟੇਸ ਟੀ ਤੇ ਹੈਲਦੀ ਵੀ ਐ, ਕੋਈ ਨੁਕਸਾਨ ਵੀ ਨੀ ਇਸ ਫੂਡ ਦਾ।
ਖਾਣ ਨੂੰ ਹਰੀ ਸਬਜੀਆਂ ਨੇ ਦੂਸਰੀ ਸਬਜੀਆਂ ਹੋ ਗਈ ਬੋਤ ਸਬਜੀਆਂ ਹੈਗੀਆਂ। ਲੇਕਿਨ ਨਈਂ ਮੰਨਦੇ ਨਾ ਅੱਜ-ਕੱਲ ਲੋਕ ਕੀ ਕੈਂਦੇ ਨੇ, ਸਾਨੂੰ ਫਾਸਟ-ਫੂਡ ਈ ਚਾਈਦਾ। ਓਨਾਂ ਦੀ ਵੀ ਗਲਤੀ ਨੀ ਹੈਗੀ ਹਰ ਦੱਸ ਸੌ ਮੀਟਰ ਦੀ ਦੂਰੀ ਤੇ ਤੁਆਨੂੰ ਕੋਈ ਨਾ ਕੋਈ ਦੁਕਾਨ ਮਿਲ ਜੇਗੀ ਫਾਸਟ-ਫੂਡ ਦੀ ਹਰ ਸੌ ਮੀਟਰ ਦੀ ਦੂਰੀ ਤੇ। ਅਗਰ ਤੁਸੀਂ ਦੋ ਕਿਲੋਮੀਟਰ ਦੇ ਵਿੱਚ ਤੁਆਨੂੰ ਪੰਜ ਸੱਤ ਦੁਕਾਨਾਂ ਮਿਲ ਈ ਜਾਣਗੀਆਂ ਕਿ ਫਾਸਟ ਫੂਡ ਦੀ ਦੁਕਾਨਾਂ ਹੈਗੀਆਂ ਤੇ ਫਿਰ ਬੰਦਾ ਕਰੇਗਾ ਕਿ ਦੇਖੇਗਾ ਹੁਣ ਫਿਰ ਮਨ ਨੂੰ ਕਦ ਤੱਕ ਰੋਕ ਸਕਦਾ ਬੰਦਾ, ਰੋਕ ਵੀ ਨਹੀ ਸਕਦਾ ਨਾ ਮਨ ਨੂੰ ਇਹ। ਕਹਿੰਦਾ ਹਾਂਜੀ ਖਾਈ ਲਿਆ ਓਨਾਹੀਓ, ਜੋ ਮਿਲ ਜਾਏ, ਹਾਂਜੀ ਦੋ ਮਿੰਟ।
ਭੋਜਨ ਜਿਹੜਾ ਹੈ ਨਾ, ਉਹ ਘਰ ਦਾ ਹੀ ਭੋਜਨ ਹੈ, ਘਰ ਦੇ ਭੋਜਨ ਵਧੀ ਰੀਹ ਸੀ, ਇੰਨੀ ਕੋਈ
ਹੋ ਗਿਆ ਹਾਂਜੀ, ਬਿਲਕੁਲ ਜੀ। ਘਰ ਦੀ ਰੋਟੀ ਤਾਂ ਘਰ ਦੀ ਹੈਗੀ ਨਾ, ਬਹੁਤ ਫਾਇਦੇ ਹੈਗੇ ਨੇ ਓਦੇ।
ਹਾਂਜੀ ਹਾਂਜੀ, ਹਾਂਜੀ ਹਾਂਜੀ, ਮੈਂ ਤਾਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਸਭ ਨੂੰ ਘਰ ਦਾ ਭੋਜਨ ਖਾਣਾ ਚਾਹੀਦਾ ਬਾਹਰ ਨਾ ਖਾਓ, ਆਪਣੀ ਸਿਹਤ ਨਾਲ
ਬਿਲਕੁਲ ਸਹੀ ਗੱਲ ਹੈ ਜੀ।
ਖਿੱਲਵਾਡ
ਹਾਂਜੀ, ਕੱਲ ਨੂੰ ਬਰਮਾਰ ਹੋਵਾਂਗੇ ਉਸ ਤੋਂ ਬਾਅਦ ਪੈਸੇ ਵੀ ਆਪਣੇ ਲੱਗਣੇ ਨਾ, ਪਹਿਲੇ ਤੋ ਹਾਂਜੀ ਹਾਂਜੀ, ਬਹੁਤ ਹੈਗੇ ਨੇ, ਬਹੁਤ ਬਹੁਤ ਗਿਸ ਲਗ ਭਗ ਸਾਰੇ ਹੀ ਹੈਗੇ ਨੇ। ਅੱਜ ਕੱਲ੍ਹ ਤੇ ਟਾਈਮ ਵਿੱਚ ਸਾਰੇ ਹੀ, ਮਤਲਬ ਬਹਰ ਦਾ ਹੀ ਖਾਣਾ ਪਸੰਦ ਕਰਦੇ ਨੇ, ਕੋਈ ਘਰ ਬਣਾ ਕੇ ਰਜੀ ਨਹੀਂ ਹ ਕੋਈ ਕੋਈ ਹੁੰਦਾ ਦੋ ਚਾਰ ਬੰਦੇ, ਜੋ ਆਪਣਾ ਇੰਨਾ, ਧਿਆਨ ਰੱਖਦੇ ਨੇ ਤੁਹਾਡੇ ਵਰਗਾ ਜਿੱਦਾਂ ਤੁਸੀਂ ਕਰ ਰਹੇ ਹੋ।
ਹਾਂਜੀ ਹਾਂਜੀ
ਚਲੋ ਚੰਗਾ ਵੀਰ ਜੀ, ਹੁਣ ਤੁਹਾਡੇ ਨਾਲ ਭੋਜਨ ਦੇ, ‌ਗੱਲ ਕਰਕੇ ਬਹੁਤ ਹੀ ਆਨੰਦ ਆਇਆ ਤੇ ਕੁਛ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ, ਕੁੱਛ ਮੈਂ ਤੁਹਾਡੇ ਚਾਰ ਪਤਾ ਲੱਗੇ, ਮੈਨੂੰ ਬਹੁਤ ਹੀ ਵਧੀਆ ਲੱਗਾ, ਚੰਗਾ ਸਤਿ ਸ਼੍ਰੀ ਅਕਾਲ ਵੀਰ ਜੀ।
ਤੇ ਸਾਨੂੰ ਵੀ ਬਹੁਤ ਵਧੀਆ ਲੱਗਾ ਜੀ, ਸਤਿ ਸ਼੍ਰੀ ਅਕਾਲ ਜੀ।